ਸਾਸਰੀ ਕਾਲ ਜੀ।
ਸਾਸਰੀ ਕਾਲ, ਕਿੱਦਾਂ ਮੈਡਮ?
ਮੈਂ ਵਧੀਆ, ਤੁਹੀਂ ਸੁਣਾਓ ਠੀਕ ਓ?
ਹਾਂਜੀ-ਹਾਂਜੀ ਠੀਕ ਓ। ਕੀ ਕਰ ਰਹੇ ਓ?
ਮੈਂ ਬਸ ਕੁਛ ਨੀ, ਹਜੇ ਬਸ ਰੋਟੀ ਵਗੈਰਾ ਖਾ ਕੇ, ਜਸਟ ਫ੍ਰੀ ਹੋਏ ਆ।
ਬਸ, ਅਸੀਂ ਵੀ ਸੇਮ ਰੋਟੀ ਖਾ ਕੇ ਫ੍ਰੀ ਹੋਏ ਸੀ ਹੁਣੇ।
ਹਾਂਜੀ-ਹਾਂਜੀ। ਅੱਜ ਸੰਡੇ ਆ ਤੇ ਵੀਕਐਂਡ ਤੇ ਥੋੜ੍ਹਾ ਆਜ ਕ ਦਿਨ ਰਾ, ਰਾਮ-ਰਾਮ ਨਾਲ ਈ ਬੀਤ ਜਾਂਦਾ ਪਤਾ ਈ ਨੀ ਲੱਗਦਾ ਦਿਨ ਦਾ।
ਸੰਡੇ ਤੇ ਸਾਡਾ, ਬਿਲਕੁਲ ਨੀ ਪਤਾ ਲੱਗਦਾ ਸੁੱਤੇ-ਸੁੱਤੇ ਈ ਲੰਗ ਜਾਦਾਂ।
ਬਿਲਕੁਲ ਸਈ ਗੱਲ ਐ ਸਾਡਾ ਵੀ ਏਦਾਂ ਈ ਹੁੰਦਾ ਐ ਸਵੇਰੇ ਨਾਸ਼ਤਾ ਟਾਈਮ ਬਦਲ ਜਾਂਦਾ ਐ ਦੁਪੈਰ ਦੀ ਰੋਟੀ ਦਾ ਟਾਈਮ ਬਦਲ ਜਾਂਦਾ, ਬਸ ਰਾਤ ਦਾ ਸੇਮ ਰੈਂਦੈ।
ਹਾਂਜੀ, ਅੱਜ ਤਾਂ ਲਾਈਟ ਨੇ ਵੀ ਬੜਾ ਪਰੇਸ਼ਾਨ ਕੀਤਾ ਹੁਨ ਤੱਕ ਲੈਟ ਈ ਨੀ ਆਈ ਸਾਡੇ ਤਾਂ।
ਅੱਛਾ, ਸਾਰੇ ਪਾਸੇ ਤਾਂ ਆ ਰਈ ਲਾਈਟ ਪਲਾਲ। ਲੇਕੀਂ ਪਤਾ ਕੀ ਜਦੋਂ ਮੀਂ ਦਾ ਮੌਸਮ ਹੁੰਦੈ ਲਾਈਟ ਪਰੇਸ਼ਾਨ ਕਰਦੀ-ਕਰਦੀ ਹੈ ਮਾਰੀ ਜੀ ਹਵਾ ਚੱਲੇਗੀ ਤਾਂ ਲੈਟ ਕੱਟੀ ਜਾਂਦੀ ਏ।
ਓਥੇ ਤੇ ਤਾਡੀ ਬਿਲਕੁਲ ਸ ਸਾਰੀ ਗੱਲ ਸਈ।
ਅਸਾਡੇ ਪਾਸੇ ਵੀ ਈ ਹੁੰਦੈ।
ਜਦੋਂ ਸਵੇਰੇ ਆ ਰੀ ਸੀ ਤਾਂ, ਮੈਂ ਸੁੱਤਾ ਹੋਏਆ ਸੀ,
ਬਿਲਕੁਲ-ਬਿਲਕੁਲ ਏਦਰ ਸਾਡੇ ਪਾਸੇ ਵੀ ਆਲੇ ਮਾੜੀ ਹਵਾ ਚੱਲੇਗੀ ਪੈਲੇੇ, ਪੈਲੇ ਕਰ ਦੇਣਗੇ।
ਹਾਂਜੀ।
ਜੈ ਪਤਾ ਨੀ ਲੈਟ ਆਲੀ ਹਵਾ ਚੱਲਦੀ ਪੀ ਆ। ਹੋਰ ਫਾਸਟ ਫੂਡ ਖਾਂਦੇ ਈ ਘਟ ਆ ਨਈ ਖਾਂਦੇ ਓ?
ਹਾਂਜੀ?
ਫਾਸਟ ਫੂਡ ਖਾਂਦੇ ਓ ਯਾ ਘਰ ਦਾ ਖਾਣਾ?
ਮੈਨੂੰ ਤਾਂ, ਦੋਨੋ ਈ ਪਸੰਦ ਆ ਜਾਦਾ ਤਾ ਫਾਸਟ ਫੂਡ ਈ ਖਾਈਦਾ ਜੀ।
ਬਜ਼ਾਰ
ਹਾਂਜੀ।
ਓ ਤੇ ਬੋਤ ਅਨਹਾਈਜੀ ਹੁੰਦਾ ਐ ਮੈਂ ਤੇ ਘਰ ਦਾ ਈ ਜਾਦਾ ਖਾਂਨੀ ਆਂ। ਬਾਰ ਤਾਂ ਅਸੀਂ ਬੌਤ ਘੱਟ ਖਾਂਦੇ ਆਂ ਨਈ ਰਾਈਸ ਨੀ ਮਤਲਬ ਬਾਰ ਦਾ ਨਾ ਘੱਟ ਖਾਂਨੀ ਆਂ ਜਸੇ ਮਤਲ ਮੇਨੂੰ ਖ ਬਾਰ ਖਾਣ ਦਾ ਮਨ ਕਰਦਾ ਏ ਤੇ ਮੈਂ ਓ ਘਾਰ ਈ ਬਣਾ ਲੈਂਨੀ ਆਂ।
ਹਾਂਜੀ-ਹਾਂਜੀ ਓ ਤਾ ਐਈਆ ਜਦੋਂ ਤੋ ਏਐ ਆਪਨੀ ਭੈਣ ਨੇ ਅਐ ਬਾਰ ਰੈ ਰੈਂਦੀ ਏ ਕਿਤੇ
ਅੱਛਾ-ਅੱਛਾ।
ਪੈਲੇ ਤੇ, ਸਾਰਾ ਕੁਛ ਘਰ ਈ ਬਨ ਜਾਂਦਾ ਸੀ।
ਬਿਲਕੁਲ ਓ ਸਈ ਗੱਲ ਐ, ਏਦਾਂ ਈ ਹੁੰਦਾ ਐ, ਮੇਰੇ ਭਰਾ ਮੈਨੂੰ ਫੂ ਓ ਫੋਰਸ ਕੁਛ ਮਤਲਬ ਕੁਛ ਖਾਣ ਦਾ ਪਾਣ ਕਰਦਾ ਨਾ ਓਨਾਂ ਦਾ ਤੇ ਮੰਮੀ ਨੇ ਕੈਨ ਮੰਮੀ ਤੇ ਬਣਾ ਨੀ ਪਾਂਦੀ ਆਦੀ ਚਾਈਨੀ, ਮੰਮੀ ਤੇ ਰੋਟੀ ਸਬਜ਼ੀ ਰਾਜ ਚਾਵਲ, ਐ ਬਣਵਾਲੋ ਬਸ, ਮੰਮੀ ਕੋਲ ਚਾਈਨੀਸ ਤੇ ਬਨ ਨੀ ਪਾਂਦਾ। ਓਰੇ ਕੁਛ ਖਾਣਾ ਹੁੰਦਾ ਮੈਨੂੰ ਫੋਨ ਕਰਨਗੇ ਕੁੱਝ ਬਣਾਏਂਗੀ ਚਾਈਨੀਜ਼ ਮੈਂ ਕੇਆ ਕੀ ਬਣਾਵਾ? ਕੈਨਗੇ ਸਮਾਨ ਲੈ ਕੇ ਆਣਾ ਵਾ ਤੋਂ ਬਸ ਬਣਾਣ ਦੀ ਤੇਆਰੀ ਕਰ। ਓ ਸਾਰਾ ਸਮਾਨ ਸਸੂਨ ਖ਼ਰੀ, ਆਂ ਬਿਲਕੁਲ-ਬਿਲਕੁਲ ਪਤਾ ਬਾਜ਼ਾਰ ਦਾ ਚਾਈਨੀਸ ਕਿਨਾ ਅਨਾਹਾਜੀਨ ਹੁੰਦਾ ਤੁਸੀਂ ਦੇਖੇਆ ਹੋਨਾ ਓ ਅਸੀਂ ਤੇ ਮੋਮੋ ਸ ਵਗੈਰਾ ਲੈਣ ਜਾਂਦੇ ਓਂ ਓਥੇ ਦੇਖਦੇ ਨਾ ਓ ਪਾਈ ਕੋਲ ਕੋ ਕੱਪੜਾ ਹੁੰਦਾ ਓਲੇ ਹੱਥ ਪੂ ਦੇ ਰੈਂਗੇ ਪੂੰਦੇ ਰੈਂਣਗੇ।
ਓਦ ਨਾਲ ਈ ਸਾਰਾ ਕੰਮ ਕਰਦੇ ਰੈਂਣਗੇ, ਕੋਈ ਵੀ ਹਾਈਜੀਨ ਨੀ ਹੁੰਦੀ ਨਾ ਕਲੀਨੈਸ ਹੁੰਦੀ ਐ ਨਾ ਹਾਈਜੀਨ ਹੁੰਦੀ ਏ, ਇਤਨੀ ਜਾਦਾ ਗੰ, ਮਤਲਵ ਇਤਨਾ ਜਾਦਾ ਪ੍ਰੋਬਲਮ ਹੁੰਦੀ ਐ, ਓਨੂੰ ਓ ਸੋਚ ਬਸ ਓਨਾ ਦਾ ਕੰਮ ਕੀ ਇਤਨਾ ਸਮਾਨ, ਮਤਲਬ ਨੀ ਏ ਕੀ ਓਇਲੀ ਬਹੋ ਜਾਦਾ ਡਰਟ ਹੁੰਦਾ ਓਇਲੀ ਲਰੇ ਬਹੁਤ ਗੰਦਾ ਹੁੰਦਾ ਮਤਲਵ ਬਲੈਕ- ਬਲੈਕ ਜਾ ਪੀਲਾ- ਪੀਲਾ ਜਾ
ਹਾਂਜੀ।
ਉਹ ਨਾ ਓਨੂੰ ਮਤਲਬ
ਪਿੱਛੋਂ ਈ ਇੱਕ ਜਿਹੜਾ ਯੂਜ ਹੋਇਆ ਹੁੰਦਾ ਨਾ ਪਹਿਲੇ, ਜੈਵੇਂ ਰੈਸਟੋਰੈਂਟ ਵਗੈਰਾ ਚ
ਬਰਗਰ ਰੈਪ ਕਰਨ ਵਾਲਾ। ਹਾਂਜੀ- ਹਾਂਜੀ ਸਈ ਕਹਿ ਦਿਓ ਲਾਈਕ ਚੋਮਿਨ ਹੈ ਮੋਮੋਸ ਹੈ ਐਹ ਚੀਜ਼ ਦਾ ਤਾਂ ਬਹੁਤ ਜ਼ਿਆਦਾ ਮੈਦਾ ਆ ਇਨਾਂ ਚ ਤਾਂ ਬਿਲਕੁਲ ਸਾਡੇ ਅਸੀਂ ਤਾਂ ਸੋਚਦੇ ਹਾਂ ਕਿ ਚਲੋ ਘਰ ਈ ਬਣਾ ਲੈਂਨੇ ਆ, ਬਾਜ਼ਾਰਾਂ ਤੇ ਤੁਹਾਨੂੰ ਪਤਾ ਈ ਕਿਤਨਾ ਜ਼ਿਆਦਾ ਅਨਹਾਈਜੀਨ ਹੁੰਦਾ ਐ। ਓਰ ਸਫ਼ਾਈ ਤੇ ਬਿਲਕੁਲ ਵੀ ਨੀ ਹੁੰਦੀ ਬਜ਼ਾਰ ਵਾਲੇ ਖਾਣੇ ਚ
ਪਹਿਲੇ ਮੈਂ ਘਰ ਦਾ ਈ ਖਾਂਦਾ ਸੀ, ਬਾਹਰ ਦਾ ਤੇ ਹੁਣ ਦੋਸਤਾਂ ਨਾਲ ਜੈਵੇ ਬਾਹਰ ਜਾਣਾ ਥੋੜਾ ਜਾ, ਤਾਂ ਖਾਲਿਆ ਜਾ ਕੇ ਬਸ ਐ ਸ਼ਾਮੀ ਦਾ ਈ ਟੈਮ ਹੁੰਦਾ, ਅੱਠ ਨੌ ਵਜੇ ਦਾ ਬਾਹਰ ਘੁੰਮਣ ਜਾਏ ਦਾ ਤੇ, ਖਾਲੀ ਦਾ ਬਸ।
ਲੇਕਿਨ ਐਹ ਵੀ ਐ ਨਾ ਦੇਖੋ ਬਾਹਰ ਦਾ ਖਾਂਣੇ ਦਾ ਕਰਕੇ, ਮਤਲਬ ਕਿਤਨਾ ਜ਼ਿਆਦਾ ਔਹ ਰਿਹਾ ਲੋਕਾਂ ਦਾ।
ਹੂੰ।
ਕਿ ਉਸਦੇ ਘਰ ਮਤਲਬ ਜਗਾ -ਜਗਾ ਤੇ ਠੇਲੇ ਲੱਗੇ ਦੇ ਨੇ, ਇੱਕ ਗਲੀ ਪਾਰ ਕਰੋ ਤੁਹਾਨੂੰ ਠੇਲਾ ਮਿਲ ਜਾਏਗਾ, ਫੇਰ ਇਕ ਗਲੀ ਪਾਰਕ ਚ' ਥੋਨੂੰ ਠੇਲਾ ਮਿਲ ਜਾਏਗਾ।
ਹਾਂਜੀ, ਸਾਡੇ ਏਧਰ ਵੀ ਏ ਚਾਰ-ਪੰਜ।
ਸਾਡੇ ਬਹੁਤ ਜ਼ਿਆਦਾ, ਮਤਲਬ ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਨੇ, ਪਹਿਲੇ ਘੱਟ ਹੁੰਦੇ ਸੀ ਨਾ, ਹੁਣ ਲੇਕਿਨ ਹੁਣ ਬਹੁਤ ਜ਼ਿਆਦਾ ਹੋ ਤੁਹਾਂਨੂੰ ਹਰ ਗਲੀ ਚ ਤੁਹਾਨੂੰ ਮਿਲੇ ਗਾ ਈ- ਮਿਲੇ ਗਾ, ਜਿੱਥੇ ਲੈਣ ਆਵਾਂ ਤੁਸੀ ਕੁੱਝ ਵੀ ਖਾਂ ਸਕਦੇ ਓ, ਮੋਮੋਜ਼ ਦਾ ਠੇਲਾ ਮਿਲੇ ਗਾ ਈ- ਮਿਲੇ ਗਾ ਹਰ ਗਲੀ ਚ'।
ਹਾਂਜੀ, ਹਰ ਜਗਾ ਕਿਸੇ ਨਾ ਕਿਸੀ ਚੀਜ਼ ਦਾ ਹੈਗਾ ਠੇਲਾ ਤੇ।
ਬਿਲਕੁੱਲ ਸਹੀ ਗੱਲ ਆ, ਮੋਮੋਜ਼ ਦੇ ਜ਼ਿਆਦਾ ਨੇ ਮੋਮੋਜ਼ ਦੇ ਸਪਰਿੰਗ ਰੋਲ ਦੇ। ਐਹ, ਚੀਜ਼ਾਂ ਜ਼ਿਆਦਾ ਨੇ ਨਾ।
ਬਸ ਅੱਜ ਕੱਲ ਚੱਲ ਈ ਐਹੀ ਰਿਹਾਂ, ਮੇਨ ਇੱਕ ਤੇ ਹੋ ਗੇ। ਗੋਲ- ਗੱਪੇ ਠੀਕ ਰਹਿੰਦੇ ਨੇ।
ਹਾਂ-ਹਾਂ ਦੇਖੋ ਓਹ ਨਾ, ਮਤਲਬ ਉਹ ਵੀ ਚਲ ਥੋੜੇ ਉਹ ਤੇ ਚਲੋ ਸੂਜੀ ਦੇ। ਤੇ ਮੈਦੇ ਦੇ ਵੀ ਆਂਦੇ ਨੇ, ਨਈ ਆਟੇ ਦੇ ਤੇ ਮੈਦੇ ਦੇ ਆਂਦੇ ਨੇ।
ਹਾਂਜੀ।
ਪਤਾ ਨਈ-ਨਈ ਸੂਜੀ ਦੇ ਤੇ ਆਟੇ ਦੇ ਆਂਦੇ ਨੇ। ਮੈਦਾ ਨੀ ਹੁੰਦਾ ਹੋਣਾ, ਉਹ ਤੇ ਉਹ ਚਲੋ ਓ ਥੋੜੇ ਘੱਟ ਉਹ ਨੇ। ਮਤਲਬ ਹੈਲਦੀ ਨੇ ਬਟ, ਥੋੜ੍ਹਾ ਘੱਟ ਉਹਨਾ ਦਾ ਓ ਏ ਸਾਈਡ ਇਫ਼ੈਕਟ ਘੱਟ ਨੇ। ਲੇਕਿਨ, ਜੋ ਮੋਮੋਸ਼ ਦਾ ਪਿਓਰ ਮੈਦਾ ਏ।
ਵਿੱਚ ਉਦੇ ਵੈਜ਼ ਵੀ ਹੈ ਲੇਕਿਨ- ਲੇਕਿਨ ਮੈਂਦਾ ਜ਼ਿਆਦਾ। ਅੱਛਾ, ਮੋਮੋਸ਼ ਨੀ ਖਾਂਦੇ ਓ।
ਨਾ।
ਮੈਨੂੰ ਤੇ ਪਸੰਦ ਆ ਮੋਮੋਜ਼ ਮੈ ਤਾਂ ਖਾਨੀ ਆ, ਲੇਕਿਨ ਘਰ ਬਣਾ ਕੇ। ਖਾਨੀ ਆ ਬਾਹਰ ਦੇ, ਬਹੁਤ ਘੱਟ ਖਾਨੀ ਆ, ਬਹੁਤ ਘੱਟ ਬਾਹਰ ਦੇ।
ਨਹੀ ਮੇਰੀ ਇੱਕ ਉਹ ਸੀ, ਫਰੈਂਡ ਉਹਨੂੰ ਬੜਾ ਸ਼ੌਕ ਸੀ ਮੋਮੋਸ਼ ਬਣਾਨ ਦਾ ਮਤਲਬ ਪੈਣ ਈ ਲ਼ੈ ਲੋ।
ਹੂੰ- ਹੂੰ, ਹੂੰ- ਹੂੰ।
ਐਂਜ ਆ ਸਿਸਟਰ, ਦੋਸਤ ਦੀ ਭੈਣ ਸੀ ਜਦੋਂ ਵੀ ਉਹਨੇ ਬਣਾਣੇ ਘਰ ਭੇਜਣੇ ‌।
ਸਹੀ ਗੱਲ ਆ ਮੋਮੋਸ਼ ਬਣਦੇ ਈ ਬਹੁਤ ਟੇਸਟੀ ਨੇ ਘਰ ਦੇ ਵੈਸੇ, ਮੈਂ ਮੋਮੋਸ ਘਰ ਬਣਾਨੀ ਮਤਲਬ ਬਜ਼ਾਰ ਦੇ ਪਹਿਲਾ ਮੈ ਬਹੁਤ ਬਜ਼ਾਰ ਦੇ ਖਾਂਦੀ ਸੀੇ, ਲੇਕਿਨ ਜਦੋਂ ਮੈ ਉਹਨੂੰ ਭਾਈ ਨੂੰ ਦੇਖਿਆ ਨਾ ਕੱਪੜਾ ਨਾਲ ਸਲਿਪ ਪੂੰਝੇ ਨਾ ਹੱਥ ਪੂੰਝ ਲੈਂਦਾ ਆ। ਉਹ ਨਾ ਸਾਰੇ ਭਾਂਡੇ-ਭੂੰਡੇ ਖੋਲ ਲੈਂਦਾ, ਫਿਰ ਮੇਰੇ ਮਨ ਚ ਬਹਿਮ ਪੈ ਗਿਆ ਕਿ, ਨਹੀ ਇਹਨੇ ਸਫ਼ਾਈ ਨਾਲ ਨੀ ਬਣਾਇਆ।
ਹਾਂ, ਉਹ ਤੇ ਹੁੰਦਾ ਈ ਏ, ਬਾਹਰ ਬੰਦਾ ਵੇਖਦਾ ਐ ਤੇ ਬਹੁਤ ਫ਼ਰਕ ਪੈਂਦਾ ਉਸ ਚੀਜ਼ ਦਾ।
ਅਸੀ ਅਗਰ ਨਈ ਦੇਖਣਾ ਤਾਂ, ਅਸੀ ਲੋਕ ਖਾਂਲਾਗੇ, ਅਸੀ ਦੇਖ ਲਿਆ ਨਾ ਆਪਣਿਆਂ ਅੱਖਾਂ ਨਾਲ, ਫਿਰ ਅਸੀ ਖਾ ਨੀ ਸਕਦੇ ਉਸ ਚੀਜ਼ ਨੂੰ।
ਨਈ ਹੁਣ ਕਈ ਇੰਸਟਾਗ੍ਰਾਮ ਤੇ ਈ ਵੇਖ ਲੋ, ਕੋਈ ਨਾ ਕੋਈ ਚੀਜ਼ ਬੰਦੇ ਦੀ ਖਾਂਦੇ ਨੇ ਜਿਵੇ ਬਾਅਦ ਚੋਂ ਦਿਲ ਜਾ ਈ, ਟੁੱਟ ਜਾਂਦਾ ਹਾ ਵੀ ਚੀਜ਼।
ਪੈਰ ਨਾਲ ਆਟਾ ਗੁੰਨਦੇ ਹੋਏ ਨੇ, ਕਦੀ ਗੋਡੇ ਨਾਲ ਆਟਾ ਗੁੰਦੇ ਨੂੰ ਮੁੱਕੀ ਦਿੰਦੇ ਹੋਏ ਨੇ, ਆਟੇ ਨੂੰ ਗੋਡਿਆਂ ਨਾਲ।
ਉਹੀ ਐ ਜੀ,
ਇਤਨਾ ਜ਼ਿਆਦਾ ਮਤਲਬ, ਐਸਾ ਲੱਗਦਾ ਦੇਖ ਕਿ ਬਸ ਕੁਛ, ਖਾਣ ਦਾ ਮਨ ਨੀ ਕਰਦਾ ਐ। ਇੱਕ ਵਾਰ ਦੇਖ ਲਉ ਗੇ, ਬਸ ਛੋੜੋ ਹੁਣ ਨੀ ਖਾਣ ਲੱਗੇ, ਬਾਜ਼ਾਰ ਦਾ ਮਨ ਵੀ ਜਾਂਦਾ ਫੇਰ ਥੋੜੋ ਯਾਰ ਹੁਣ ਨੀ ਖਾਣਾ ਬਾਜ਼ਾਰ ਦਾ ਘਰ ਦਾ ਸਹੀ ਐ, ਕਰਦਾ ਐਥਲੀਟਸ ਸੈਫ਼ ਤੇ ਐ ਸਫ਼ਾਈ ਨਾਲ ਤੇ ਬਣਾਇਆ ਗਿਆ ਸੀ।
ਬਾਰ ਦਾ ਪਤਾ ਨੀ ਕੈਸਾ ਐ, ਕੈਸਾ ਨਈ ਐ ਥੋੜ੍ਹਾ ਫਰਕ ਪੈ ਜਾਂਦਾ।
ਫਿਰ ਤੇ ਬਾਹਰ ਦਾ ਇੱਕ ਵਾਰ ਖਾ ਲਓ ਅਗਰ ਚਾਰ ਦਸ, ਬਾਰਾਂ ਦਿਨ ਇਕੱਠੇ ਖਾ ਲੋ ਫੇਰ ਕਹਿੰਦੇ ਨੇ ਆ ਵੀ ਨੀ ਮੋਟਾ ਹੋ ਗਿਆ ਮੋਟਾ ਮੋਟਾ ਗਿਆ ਫੇਰ, ਛੱਡੋ ਦਸ ਦਿਨ ਇਦਾਂ ਚੱਲਦਾ ਸਾਡਾ ਤਾਂ
ਬਿਲਕੁਲ ਸਹੀ ਗੱਲ ਐ ਇਦਾਂ ਈ ਹੁੰਦਾ ਉਹ ਬਾਰ ਦਾ ਖਾਣਾ ਨਾ ਪਹਿਲੀ ਗੱਲ ਤਾਂ ਹਾਈਜੀਨ ਦੇਖੋ ਐ ਨਹੀਂ ਕਲੀਨ ਵੀ ਨੀ ਐ ਔਰ ਮਿਲਾਵਟ ਕਿਤਨੀ ਜ਼ਿਆਦਾ ਔਰ ਮੈਂਦਾ ਸਾਨੂੰ ਹਜ਼ਮ ਵੀ ਨੀ ਹੋਇਆ ਜਲਦੀ ਤੋਂ ਅਸੀਂ ਗੱਲ ਕਰਦੇ ਆ ਮੈਦੇ ਦੀ ਸਾਨੂੰ ਮੈਦਾ ਹਾਜਮ ਮੈਦਾ ਜੋ ਸਾਨੂੰ ਡਾਇਜੈਸਟ ਕਰਨ ਵਿਚ' ਬਹੁਤ ਟਾਈਮ ਲੱਗਦਾ
ਉਹ ਤਾਂ ਇਹੀ ਏ ਨਾਲ ਇੱਕਦਮ ਮਗਰ ਕੁਛ ਜਾਵੇ ਕਹਿ ਦਿੰਦੇ ਨੇ ਡਾਕਟਰ ਵਗੈਰਾ, ਤਲਾ ਵਗੈਰਾ ਕੁਛ ਨਈ ਖਾਣਾ ਫੇਰ ਤੇ ਬੰਦੇ ਕੋਲ ਰਿਹਾ ਨੀ ਜਾਂਦਾ ਉਸ ਟਾਈਮ ਤੇ ਜ਼ਿਆਦਾ ਉਅਲ ਹੁੰਦੀ ਏ।
ਜਿਸ ਟਾਈਮ ਪਰਹੇਜ ਹੁੰਦਾ ਨਾ ਉਸ ਦਾ ਜ਼ਿਆਦਾ ਮਨ ਕਰਦਾ ਖਾਣ ਦਾ
ਹਾਂਜੀ।
ਜਿਸ ਟਾਇਮ ਪਰਹੇਜ਼ ਨੀ ਹੈਗਾ ਨਾ ਉਸ ਤੇ ਮਨ ਈ ਨੀ ਕਰੇਗਾ
ਬਸ ਏਦਾਂ ਈ ਏ ਜੀ, ਹੋਰ ਸ਼ਾਮੀ ਕੀ ਬਣਾਓਗੇ?
ਆਪਾਂ ਤਾਂ ਸੋਚ ਅੱਜ ਅਸੀਂ ਕੱਲ੍ਹ ਸ਼ਨੀਵਾਰ ਸੀ ਤੇ ਕੱਲ੍ਹ ਮੋਮੋਜ ਬਣਾ ਲਏ ਸੀ ਸੰਡੇ ਸੀ ਤੇ ਦਿਨ ਇੰਜ ਗੱਲ ਦਾ ਪਤਾ ਨੀ ਲੱਗਦਾ
ਬਸ ਮੈਂ ਵੀ ਮੰਮੀ ਨੂੰ ਕਿਹਾ ਅੱਜ ਮਾਰੀ ਮੰਮੀ ਦਾ ਉਹ ਬਣਾ ਰੀ ਐ ਭਲਾਓ
ਅੱਛਾ ਰਾਤ ਵਾਸਤੇ ਇਨੀਂ ਜਲਦੀ
ਹਾਂ ਮਤਲਬ ਉਹਨੇ ਤਿਆਰੀਆਂ ਕਰੇਗੀ ਨਾ ਥੋੜੀ ਦੇਰ ਚ
ਹੂੰ ਉਹ ਤੇ ਹੈ ਈ ਐ, ਬਹੁਤ ਸਾਰਾ ਸਮਾਨ ਕੱਟ ਕੇ ਬੈਸਟ ਪਲਾਓ
ਹਾਂਜੀ-ਹਾਂਜੀ।
ਸਹੀ ਆ ਉਹ ਤਾਂ ਵਧੀਆ ਲੱਗਦਾ ਵੈਸੇ ਤਾਂ ਬਹੁਤ ਟੈਟਸੀ ਬਣਦਾ
ਹਾਂ ਬਸ ਵੈਜੀਟੇਰੀਅਨ ਸਮਾਨ ਈ ਚੱਲਦਾ ਸਾਡੇ ਘਰ ਤਾਂ
ਉਹ ਤੇ ਹੈਗੇ ਸੀ ਅਸੀਂ ਵੈਜੀਟੇਰੀਅਨ ਈ ਖਾਂਦੇ ਨੋਨ ਵੈਜ ਅਸੀਂ ਵੀ ਨੀ ਖਾਂਦੇ ਵੈਜ ਈ ਖਾਂਦੇ ਨੋਨ ਵੈਜ ਅਸੀਂ ਖਾਂਦੇ ਮਤਲਬ ਨੀ ਖਾ ਸਾਡੇ ਘਰ ਤੇ ਪਹਿਲੇ ਬਚਪਨ ਵਿੱਚ ਮਤਲਬ ਡੈਡੀ ਅੰਮ੍ਰਿਤ ਛਕਿਆ ਹੋਇਆ ਸੀ ਡੈਡੀ ਨੀ ਖਾਂਦੇ ਸੀ ਫਿਰ ਸਾਡੇ ਘਰ ਬੰਦਾ ਈ ਨੀ ਸੀ। ਪਾਪਾ ਨੀ ਖਾਂਦੇ ਸੀਗੇ। ਫੇਰ ਏਦਰ ਆਏ ਫਿਰ ਮੇਰਾ ਖੁਦ ਦਾ ਖਾਣ ਦਾ ਮਨ ਨੀਂ ਕਰਦਾ, ਫੇਰ ਮੈਂ ਖਾਦੀ ਨੀ ਮੇਰੇ ਹਸਬੈਂਡ ਵੀ ਨੀਂ ਖਾਂਦੇ ਫਿਰ ਅਸੀਂ ਲੋਕ ਨੀਂ ਖਾਂਦੇ ਫੇਰ ਮਨ ਨੀ ਕਰਦਾ ਖਾਣਦਾ।
ਬਚਪਨ ਤੋਂ ਖਾਯਾ ਨੀਂ ਅਗਰ ਤੁਸੀਂ ਖਾਂਦੇ ਹੋ ਤਾਂ ਆਦਤ ਪੈ ਜਾਂਦੀ ਆ ਫਿਰ ਖਾਣ ਦੀ ਮਨ ਕਰਦਾ ਫੇਰ ਖਾਣ ਦਾ। ਤੁਆਡਾ ਛੋੜ ਦੋਗੇਨਾ ਈਂਕ ਵਾਰ ਤੁਆਡਾ ਮਨ ਕਰਦਾ ਈਂ ਨੀਂ ਖਾਣ ਦਾ।
ਬਸ ਅਗਰ ਖਾਣਾ ਏ ਤਾਂ ਦੇਖੋ ਮੇਨ ਤੇ ਜੇੜੇ ਕੈਂਦੇ ਨੇ ਲੋਕੀ ਵੀ ਵਿਟਾਮਿਨਜ ਵਗੈਰਾ ਏਨਾ ਕੋਈ ਓ ਨੀ ਹੁੰਦਾ ਐਨਾ ਤਾਂ ਤੁਸੀਂ ਡੇਲੀ ਦੀ ਜੈਵੇਂ ਅਪਨੀ ਪ੍ਰੋਟੀਨ ਸਈ ਰੱਖੋਗੇ ਰੋਜ ਖਾਲੈ ਜੈਵੇਂ
ਜਦੋਂ ਕਈ ਲੋਕ ਬੋਲਦੇ ਕਿ ਅੰਡੇ ਚ ਪ੍ਰੋਟੀਨ ਜਾਂਦਾ ਹੁੰਦਾ ਲੇਕਿਨ ਸੋਇਆ ਚੰਕਸ ਚ ਪ੍ਰੋਟੀਨ ਕਾਫੀ ਏ।
ਹਾਂਜੀ-ਹਾਂਜੀ।
ਟੋਫੂ ਚ ਕਾਫੀ ਪ੍ਰੋਟੀਨ ਹੁੰਦੈ।
ਹੂੰ।
ਔ ਦੋ ਪਨੀਰ ਹੁੰਦਾ ਓਦੇ 'ਚ' ਵੀ ਕਾਫੀ ਪ੍ਰੋਟੀਨ ਹੁੰਦੈ।
ਨਈਂ, ਪਨੀਰ ਵਗੈਰਾ ਸਾਨੂੰ ਵੈਸੇ ਈਂ ਨੀਂ ਚੰਗਾ ਲੱਗਦਾ।
ਨਈਂ, ਕੱਚਾ ਪਨੀਰ ਖਾਣਾ ਕਾ ਪ੍ਰੋਟੀਨ ਕੱਚੇ ਪਨੀਰ ਵਿੱਚ ਪ੍ਰੋਟੀਨ ਹੁੰਦਾ ਕਾਫੀ ਸਾਰਾ।
ਓ ਓ ਗੱਲ ਤਾਡੀ ਠੀਕੈ ਬਾਕੀ ਸਾਨੂੰ ਖਾਣ 'ਚ' ਨੀ ਵਧੀਆ ਲੱਗਦਾ ਓ।
ਹਾਂ ਓ ਤਾਂ ਦੇਖੋ ਅਪਨੀ-ਅਪਨੀ ਹੋਏ ਨਾ ਜੈਸੇ ਮੈਨੂੰ ਪ੍ਰੋਟੀਨ ਚਾਈਦਾ ਹੁੰਦਾ ਤੇ ਫੇਰ ਮੈਂ ਸ ਸੋਇਆ ਸੋਯਾਚੰਕਸ ਦਾ ਇਸਤੇਮਾਲ ਕਰ ਲੈਂਨੀਂ ਆ ਸੋਯਾਚੰਕਸ ਖਾਲੋ। ਪ੍ਰੋਟੀਨ ਲੈਣ ਤੇ ਔਰ ਵੈਸੇ ਜੈਸੇ ਟੋਫੂ ਵੀ ਐ ਰ ਫੇਰ ਪਨੀਰ ਵੀ ਐ। ਖਾ ਸਕਦੇ ਓ ਪ੍ਰੋਟੀਨ ਵਾਸਤੇ ਮਤਲਬ, ਇਮਪੋਰਟੈਂਟ ਨੀਂ ਐ ਤੁਆਨੂ ਅੰਡੇ 'ਚ ਹੀ ਪ੍ਰੋਟੀਨ ਮਿਲੇਗਾ।
ਹੂੰ-ਹੂੰ।
ਮੇਰੇ ਸਾਬ ਨਾਲ ਇਮਪੋਰਟੈਂਟ ਨੀਂ, ਬੋਤ ਸਾਰੇ ਲੋਕ ਕੈਂਦੇ ਕਿ ਨੀਂ ਅੰਡਰ ਪ੍ਰੋਟੀਨ ਬੋਤ ਸਾਰਾ ਹੁੰਦੈ। ਮਗਰ ਨਈਂ, ਇਨਾ ਪ੍ਰੋਟੀਨ ਤੇ ਨਈਂ ਹੁੰਦਾ।
ਓਦੇ ਚ ਫੈਟ ਵਥੇਰਾ ਹੁੰਦਾ।
ਸਈ ਗੱਲ ਏ, ਨਾਲੇ ਯਾਰ ਮਨ ਵੀ ਨੀ ਕਰਦਾ ਖਾਣ ਦਾ ਤੁਸੀਂ ਦੇਖੋਗੇ ਨਾ ਕਿ ਅੰਡੇ ਐ ਜਿੱਦਾਂ ਕੁਛ ਖਾਣ ਦਾ ਮਨ ਵੀ ਨੀ ਕਰਦਾ। ਏ ਤਾਂ ਮੇਰੇ ਕੋਲ ਰੀਲਸ ਆ ਗਏ ਸੀ ਨਾ ਬੜੇ ਸਾਰੇ ਉਹ ਮੁਰਗੇ ਹੈਗੇ ਸੀ ਏਕ ਦੇ ਉਪਰ ਇੱਕ ਦ ਉੱਪਰ ਓ ਸਾਰਾ ਗੰਦਗੀ ਸਾਰੇ ਮੁਰਗੇ ਪਲਦੇ ਪਏ ਸੀ, ਓ ਵੇਖ ਹੋਰ ਮਨ ਨੂੰ ਹੋ ਗੇਆ।
ਅੱਜ-ਕੱਲ ਤਾਂ ਜਾਦਾਤਰ ਏਨਾਂ ਦੀ ਹੀ ਰੀਲ ਰੀਲਾਂ ਚੱਲਦੀਆਂ ਨੇ। ਅ ਏਕ ਤੇ ਓ ਨੇਪਾਲੀ ਹੋ ਗਏ, ਏਕ ਓ ਕਾਲੇ-ਕਾਲੇ ਵੀ ਜਾਂਦੇ ਨੇ ਜੇੜੇ। ਨੀਗਰੋ ਟਾਈਪ, ਬਸ ਏਨਾ ਨੇ ਜੋ ਇੱਕਦਮ ਖਾਣ ਨੂੰ ਕਰਦੇ ਨੇ ਜਿਵੇਂ ਇੱਕਦਮ ਵੇਖ ਕੇ ਸਾਡਾ ਈ ਮਨ ਖਰਾਬ ਹੋ ਜਾਂਦੈ।
ਬਿਲਕੁਲ, ਓ ਫੂਡ ਚੈਲੇਂਜ ਵਾਲੀ ਵੀਊਟੀ ਲੇਕਿਨ ਪੱਛੀ ਵਾਲੀ ਵੀ ਆਂਦੀਆਂ ਨੇੈ ਵੈਜ ਖਾਂਦੇ ਨੇ ਜਲਦੀ-ਜਲਦੀ ਖਾ ਜਾਂਦੇ ਤੇ ਜਲਦੀ-ਜਲਦੀ, ਜਲਦੀ-ਜਲਦੀ ਖਾ ਜਾਂਦੇ ਆ ਦੇਖਣ ਤਾਂ ਦੇਖ ਸ ਤੇ ਖਾਣ ਵਾਲੇ ਖਾ ਵੀ ਜਾਂਦੇ ਨੀ ਦੇਰੀ
ਹਾਂਜੀ।
ਹੁੰਦਾ ਮਤਲਬ ਪੈਲਾਂ ਸਿਰਫ ਅਹਿ ਸਿਰਫ ਨਾ ਕਾਫੀ ਸਾਰੇ ਮੁੰਡੇ ਈਂ ਆਂਦੇ ਸੀ ਰੀਲ ਆਦਮੀ ਹੋ ਗਏ ਮੁੰਡੇ ਹੋ ਗਏ ਲੇਕਿਨ ਹੁਣ ਲੇਡੀਸਾਂ ਵੀ ਆ ਗਈਆਂ ਨੇ ਇਸ ਫੀਲਡ ਚ।
ਹਾਂਜੀ।
ਓ ਤੇ ਪੂਰਾ ਹੱਥ ਨਾਲ ਪਰਿਆ ਸਿੱਧਾ ਮੈਗੀ ਮੂੰਹ ਦੇ ਵਿੱਚ, ਮੈਂ ਕੇਆ ਵੇਖ ਖਾ ਕਿਵੇਂ ਲੈਂਦੇ ਦੀਆਂ ਨੇ ਐ।
ਹਾਂ-ਹਾਂ।
ਬਹੁਤ ਜਲਦੀ ਲੇਕਿਨ ਕਾਫ਼ੀ ਜਾਦਾ ਓ ਹੋ ਗਿਆ, ਓਨੂੰ ਕੀ ਓਦੀ ਇਨਕਮ ਹੋ ਰਹੀ ਐ ਨਾ ਮਤਲਬ ਹੀ ਨੀਂ ਐ ਏਸ ਚੀਜ ਨਾਲ।
ਬਸ ਉਹੀ ਹੈ, ਕੰਟੈਂਟ ਬਣ ਜਾਂਦਾ ਇੱਕ ਉਹਨਾਂ ਦਾ ਵੀ
ਕੰਟੈਂਟ ਬਣ ਜਾਂਦਾ ਬਿਲਕੁਲ, ਇਨਕਮ ਦੇਖੋ ਆ ਰਹੀ ਐ ਇਨਸਾਨ ਨੂੰ ਤੇ ਆਂਦਾ ਪੈਸਾ ਕਿਹਨੂੰ ਬੁਰਾ ਲੱਗਦਾ ਐ। ਹੈ ਨਾ ਸਭ ਨੂੰ ਸਧਾ ਆਉਂਦਾ ਪੈਸਾ ਚਲੋ ਠੀਕ ਹੈ ਫੇਰ ਹੇਨਾ, ਠੀਕ ਹੈ ਓਕੇ ਸਤਿ ਸ੍ਰੀ ਅਕਾਲ।